ਹੈਲੋ। ਹੈਲੋ।
ਹੈ
ਸਤ ਸ਼੍ਰੀ ਕਾਲ ਜੀ।
ਦੋਹਾ
ਹਾਂਜੀ, ਸਤ ਸ੍ਰੀ ਕਾਲ ਜੀ, ਕੀ ਹਾਲ-ਚਾਲ ਜੀ ਤੁਆਡੇ?
ਸੇ ਵੀਕ ਜੀ, ਤੁਸੀਂ ਸੁਣਾਓਗੇ ਕੀ ਹਾਲ ਆ?
ਵ ਵਧੀਆ ਵਧ, ਤੁਆਡੀ ਅਵਾਜ਼ ਕਟ ਰੀ ਏ ਤੁਸੀਂ ਸੈ਼ਦ ਨੈਟਵਰਕ ਦੀ ਰੇਂਜ ਤੋਂ ਬਾਰ ਹੈਗੀ ਔ, ਇੱਕ ਵਾਰ ਚੈੱਕ ਕਰੋਗੇ ਜੀ।
ਇਕ ਮਿੰਟ ਮੈਂ ਵਾਈਫਾਈ ਨਾਲ ਕਨੈਕਟ ਕਰ ਰਿਹਾ ਫਿਰ ਵੀ ਤੁਹਾਨੂੰ ਸ਼ਰਮ ਨਹੀਂ ਆ ਰਹੀ।
ਚਲੋ ਕੋਈ ਗੱਲ ਨੀ ਜੀ, ਹੋਰ ਜੀ ਸਭ ਵਧੀਆ?
ਜੀ ਸਭ ਵਧੀਆ ਵੀਰੇ। ਤੁਸੀਂ ਸੁਣਾਓ ਕੀ ਹਾਲ ਚ
ਜੀ ਜੀ ਸਭ ਵਧੀਆ, ਹੋਰ ਅੱਜ ਕੀ ਖਾਧਾ ਜੇ?
ਹੋ ਗਿਆ ਰੋਟੀ-ਪਾਣੀ ਅੱਜ ਦਾ? ਹਾਂਜੀ ਵੀੇਰੇ ਬਸ ਕੁਛ ਨੀ, ਮੈਂ ਬਾਰੋਂ ਹੀ ਖਾਧਾ ਵਾ ਅੱਜ ਤੱਕ। ਕੁਛ ਨੀ ਖਾਂਦਾ ਚਲੋ।
ਅਹ ਤੁਸੀਂ ਤੇ ਹਰ ਵਾਰ ਬਾਰੋਂ ਹੀ ਖਾਂਦੇ ਔ, ਤੁਸੀਂ ਪਿਛਲੀ ਵਾਰ ਤੁਆਡੇ ਨਾਲ ਗੱਲ ਹੋਈ ਸੀ ਤੁਸੀਂ ਫੇਰ ਬਾਰੋਂ ਖਾ ਰਏ ਸੀ ਬਾਰ ਦਾ ਨਾ ਘੱਟ ਖਾਣਾ ਚਾਹੀਦੈ ਖ਼ਰਾਬ ਕਰਦੈ ਜੀ ਸਾਡੀ ਸੇਹਤ ਆਸਤੇ।
ਸੰਡੇ ਦੇ ਚੱਕਰ ਐਤਵਾਰ ਦੇ ਚੱਕਰ ਚ ਬਸ
ਅੱਛਾ-ਅੱਛਾ, ਅੱਛਾ। ਅੱਛਾ ਅੱਛਾ, ਹਾਂ ਇਹੀ ਹੁੰਦੈ ਕਿ ਥੋੜਾ ਆਲਸ ਕਰ ਲੈਂਦੇ ਆਂ ਅਸੀਂ ਕਿ ਚੁਲੋ ਬਣਾਨਾ ਕੀ ਏ ਬਾਰੋਂ ਖਾ ਲੀਏ।
ਹਾਂਜੀ-ਹਾਂਜੀ, ਹਾਂਜੀ।
ਹੋਰ, ਘਰ ਸਭ ਵਧੀਆ ਜੀ?
ਸਭ ਵਧੀਆ ਵੀੇਰੇ ਤੁਸੀਂ ਦੱਸੋ ਕੀ ਚੱਲਦਾ ਪਿਆ।
ਜੀ ਜੀ ਸਭ ਵਧੀਆ, ਹੋਰ ਮੌਸਮ ਕਿੱਦਾਂ ਦਾ ਤੁਹਾਡੇ ਇਧਰ?
ਮੋਸਮ ਵੀਰੇ ਔਹਵੇ ਚ ਠੀਕ ਆ। ਹੋਣ ਬਸ ਹੁਣ ਦੁਬਾਰਾ ਗਰਮੀ ਹੋ ਗੀ ਫੇਰ।
ਹਾਂ ਐਧਰ ਵੀ ਗਰਮੀ ਬੜੀ ਜਾਦੈ, ਫੋਟੀ-ਸੈਵਨ, ਸੰਤਾਲੀ ਡਿਗਰੀ ਦੇ ਆਸ-ਪਾਸ ਦਾ ਤਾਪਮਾਨ ਚੱਲਦਾ ਪੇ ਜੀ ਐਥੇ।
ਹਾਂ, ਉਏ ਅ ਫੋਟੀ ਸੈਵਨ!
ਹਾਂਜੀ, ਹਾਂਜੀ।
ਸੰਤਾਲੀ ਡਿਗਰੀ
ਹਾਂਜੀ
ਬੋਹਤ ਜਾਦਾ ਇਹ ਤਾ।
ਹਾਂਜੀ ਬਹੁਤ ਜਾਦਾ ਕਈ ਵਾਰ ਪੀਕ ਤੇ ਹੁਣ ਅੱਜ ਦਾ ਤੇ ਅੱਜ ਤੇ ਕੱਲ ਅਹ ਮੰਨੋ ਕਿ ਸੰਤਾਲੀ ਤੋਂ ਚਲੋ ਚੁਵਾਲੀ, ਬਿਆਲੀ ਤੇ ਆ ਹੀ ਰਹੇ ਸੀ ਐਵਰੇਜ।
ਅੱਛਾ ਨਹੀਂ ਇੱਥੇ ਤਾਂ ਵੀਰੇ ਸਾਡੇ ਤਾਂ ਦਿਖਾਉਣ ਲੱਗ ਗਏ ਕਿ ਮਤਲਬ ਕਿ ਆਪਣਾ ਕਿ ਅੱਗੇ ਤਾਂ ਹੁਣ ਬਾਰਸ਼ਾਂ ਹੀ ਨੇ।
ਹਾਂਜੀ-ਹਾਂਜੀ
ਹੁਣ ਇੱਥੇ ਤਾਂ ਹੁਣ ਬਾਰਸ਼ਾਂ ਹੀ ਦਿਖਾ ਰਹੇ ਆ ਅੱਗੇ। ਮਤਲਬ ਕਿ ਬੁੱਧਵਾਰ ਤੋਂ ਲੈ ਕੇ ਬਾਰਿਸ਼ਾਂ ਸਟਾਰਟ ਹੋ ਜਾਣੀਆਂ ਨੇ। ਮੀਂਹ ਪੈਣ ਲੱਗ ਜਾਣੇ ਨੇ ਬੱਸ।
ਫਰਕ ਤੇ ਪੈਂਦਾ ਹੈ ਹੋਲੀ
ਹਾਂ ਉਹ ਵੀ। ਹੋਰ ਸੁਣਾਓ ਕਿਵੇਂ ਰਿਹਾ ਦਿਨ ਕੀ ਕੀਤਾ ਅੱਜ।
ਬਸ ਵਧੀਆ ਸੀ ਜੀ ਅੱਜ ਬਸ ਭੈਣਾ ਆਈਆ ਹੋਈਆ ਸੀਗੀ ਅੱਜ ਸਾਰੇ ਗਏ ਨੇ ਅੱਜ। ਫਰੀ ਹੋਏ ਆ ਸਾਰੇ ਬੱਚਿਆਂ ਨੇ ਤੰਗ ਕੀਤਾ ਹੋਇਆ ਸੀ। ਤੇ ਹੁਣ ਥੋੜਾ ਠੀਕ ਹਾਂ ਪਰ ਪਿਆ ਹਾਂਜੀ ਬਸ ਬੱਚੇ ਖੇਡਦੇ ਰਹਿੰਦੇ ਤੰਗ ਕਰਦੇ ਰਹਿੰਦੇ ਨੇ।
ਬੱਚਿਆਂ ਦਾ ਤਾਂ ਇਹੀ ਰਹਿੰਦਾ ਵੀਰੇ।
ਹਾਂਜੀ-ਹਾਂਜੀ ਐਵੇਂ ਸ਼ੁਗਰ ਰਹਿਦਾ। ਹੋਰ ਤੁਹਾਡੇ ਘਰੇ ਸਬ ਵਧੀਆ।
ਹਾਂਜੀ-ਹਾਂਜੀ ਵੀਰੇ ਸਬ ਠੀਕ ਠਾਕ ਕਿਰਪਾ ਮਾਲਕ ਦੀ।
ਹਾਂਜੀ-ਹਾਂਜੀ, ਹਾਂਜੀ।
ਹੋਰ ਤੁਸੀ-ਤੁਸੀ ਕੀ ਕੰਮ ਕਰਦੇ ਹੋ ਜੀ ਐਸ ਮਤਲਬ ਕਿਹੜੀ ਜੋਬ, ਜੋਬ ਕਰਦੇ ਹੋ ਬਿਜਨਸ ਕਰਦੇ ਹੋ ਤੁਸੀ।
ਵੀਰੇ ਮੈਂ ਜੋਬ ਕਰਦਾ।
ਅੱਛਾ ਜੋਬ ਕਰਦੇ ਓ ਕਿੱਧਰ ਕਰਦੇ ਹੋ ਤੁਸੀ।
ਵੀਰੇ ਮੈਂ ਬੈਂਕ ਦੇ ਵਿੱਚ ਜੋਬ ਕਰਦਾ ਵੈਸੇ।
ਅੱਛਾ-ਅੱਛਾ ਵੈਸੇ ਤੁਹਾਡੇ ਹਿਸਾਬ ਨਾਲ ਪ੍ਰਾਈਵੇਟ ਜੋਬ ਵਧੀਆ ਕਿ ਸਰਕਾਰੀ ਤੁਹਾਨੂੰ ਕੀ ਲੱਗਦਾ।
ਅੱਜ ਕੱਲ ਤਾਂ ਸਰਕਾਰੀ ਵੀ ਪ੍ਰਾਈਵੇਟ ਅੰਗੂ ਹੀ ਆ। ਅੱਜ ਸਰਕਾਰ ਅੱਜ ਕੱਲ੍ਹ ਸਰਕਾਰੀ ਜੋਬਾਂ ਦਾ ਕੋਈ ਹਾਲ ਨਈ।
ਤੇ ਜੋਬ ਤੋਂ ਵਧੀਆ ਬਿਜਨਸ ਹੈ ਕੇ, ਬਿਜਨਸ ਤੋਂ ਜੋਬ ਵਧੀਆ ਤੁਹਾਨੂੰ ਕੀ ਲੱਗਦਾ?
ਬਿਜਨਸ ਵੀ ਵਧੀਆ ਵਾ ਐਸੀ ਗੱਲ ਨਈ ਗੀ।
ਜਿਵੇਂ ਅੱਜ ਕੱਲ੍ਹ ਦਾ ਮਾਹੌਲ ਹੈ ਨਾ ਜਿਵੇਂ ਅੱਜ ਕੱਲ ਮਾਰਕੀਟ ਬੜੀ ਜਾਦਾ ਹਾਈ ਹੋਈ ਪਯੀ ਹੈ ਜਿਵੇਂ ਕੋਪਰ ਬਰਾਸ ਦੇ ਰੇਟ ਜਿਹੜੇ ਨੇ ਉਹ ਹਜ਼ਾਰ ਪੰਦਰਾਂ ਸੌ ਤੋਂ ਪਹੁੰਚੇ ਹੋਏ ਨੇ ਤੇ ਇਸ ਮਤਲਬ ਹਾਲਾਤ ਬਿਜਨਸ ਠੀਕ ਰਹੇਗਾ ਜਾਂ ਫਿਰ ਜੋ ਪੇ ਬੰਦਾ ਕਹਿੰਦਾ ਕਿ ਫਿਕਸ ਸੈਲਰੀ ਆ ਰਹੀ ਚਲੋ ਵਧੀਆ ਉਹ ਠੀਕ ਏ ਆ ਬਿਜਨਸ ਚ ਬੰਦਾ ਕਹਿੰਦਾ ਚਲੋ ਵੱਧ ਕਮਾ ਲਾਂਗੇ ਘੱਟ ਕਮਾ ਲਾਂਗੇ ਲੇਕਿਨ ਆਪਣਾ ਕਰਾਂਗੇ। ਤੁਹਾਡੇ ਹਿਸਾਬ ਨਾਲ ਦੋਵਾਂ ਚ ਮਤਲਬ ਕਿਹੜੀ ਚੀਜ਼ਾਂ ਦਾ ਮਤਲਬ ਫਾਇਦਾ ਦਿੰਦੀ ਹੈ ਬੰਦੇ ਨੂੰ। ਸਕੂਨ ਮਿਲਦੀ ਏ
ਮੈਨੂੰ ਜਾਦਾ ਭੁੱਖ ਜਾਦਾ ਨੀ ਪੈਸਿਆਂ ਦੀ ਤਾਂ ਉਹ ਉਹਦੇ ਵਿੱਚ ਜੋਬ ਵਿੱਚ ਆ ਸਕਦ ਮਤਲਬ ਕੀ ਏਦਾਂ ਦੀ ਗੱਲ ਨੀ ਜੀ ਜੋਬ ਵਿੱਚ ਸਾਨੂ ਫਿਕਸ ਸੈਲਰੀ ਮਿਲਣੀ ਉਦ ਤੇ ਬਿਜਨਸ ਵਿੱਚ ਇਹ ਹੈ ਕਿ ਜੇ ਤੁਹਾਡੀ ਭੁੱਖ ਜਾਦਾ ਵਾ ਤੁਸੀਂ ਜਾਦਾ ਮਿਹਨਤ ਕਰੋਗੇ ਤਾਂ ਤੁਸੀਂ ਜ਼ਿਆਦਾ ਪੈਸਾ ਕਮਾ ਸਕਦੇ ਔ,
ਲੇਕਿਨ ਜ਼ਰੂਰੀ ਨਹੀਂ ਐ ਨਾ ਜ਼ਿਆਦਾ ਕੰਮ ਕਰਨ ਵਾਲੇ ਬੰਦੇ ਵੀ ਅ ਕਮਾਈਆਂ ਬਿਜਨਸ ਘੱਟ ਹੀ ਹੁੰਦੀਆਂ ਨੇ ਬੰਦਾ ਕੋਸ਼ਿਸ਼ ਬੜੀ ਕਰਦਾ ਸਵੇਰੇ ਸ਼ਾਮ ਲੱਗਿਆ ਰਹਿੰਦਾ।
ਪਰ ਉਹੀ ਐ ਨਾ ਜਿਹੜਰੇ ਕਿ ਮਤਲਬ ਕਿ ਜਿਵੇਂ ਆਪਾਂ ਬਿਜਨਸ ਵਿੱਚ ਛੁੱਟੀ ਵਗੈਰਾ ਕਰ ਸਕਦੇ ਹਾਂ ਇੱਥੇ ਜੋਬ ਦੇ ਵਿੱਚ ਆਏ ਹਾਂ ਕਿ ਛੁੱਟੀ ਵਗੈਰਾ ਨੀ ਕਰ ਸਕਦੇ ਜਾਂ ਕੀ ਹਿਸਾਬ ਏਦਾਂ ਰਹਿੰਦਾ ਵਾ, ਕਿ ਤੁਹਾਨੂੰ ਪੁੱਛਣਾ ਪੈਂਦਾ ਫਿਰ ਫਿਰ ਤੁਹਾਡੇ ਉੱਤੇ ਮੈਨੇਜਰ ਆ ਜਾਂ ਤੁਹਾਨੂੰ ਉਹਦੀ ਸਾਰੀ ਗੱਲਬਾਤ ਸੁਣਨੀ ਜੋਬ ਦੇ ਵਿੱਚ ਤੁਸੀਂ ਆਪ ਦੇ ਆਪ ਮਾਲਕ ਹੋ ਹਨਾ, ਤੁਹਾਡੇ ਥੱਲੇ ਬੰਦੇ ਕੰਮ ਕਰਨਗੇ, ਚੱਕਰ ਇਹ ਵੀ ਆ ਜੇ ਤੁਸੀਂ ਕਿਸੇ ਦੀ ਸਹਿ ਸਕਦੇ ਹੋ ਤਾਂ ਜੋਬ ਵਿੱਚ ਆ ਜਾਓ। ਤੇ ਫਿਕਸ ਸੈਲਰੀ ਤੁਹਾਡੀ ਹੈਗੀ ਅਜੇ ਤੁਹਾਡੇ ਖਰਚੇ, ਨਿਮਿਤ ਖਰਚੇ ਨੇ ਮਤਲਬ ਕਿ ਜਿਹਨਾਂ ਤੇ ਤੁਸੀਂ ਸਰ ਚੱਲ ਸਕਦੇ ਹੋ, ਮੰਨ ਲਓ ਤੁਹਾਡੀ ਸੈਲਰੀ ਪੰਜਾਹ ਹਜ਼ਾਰ ਆ ਪੰਜਾਹ ਹਜ਼ਾਰ ਚ ਤੁਸੀਂ ਜਦ ਹਜ਼ਾਰ ਭਜਾ ਕੇ ਤੇ ਚਾਲੀ ਹਜ਼ਾਰ ਰੁਪਇਆ ਸਿਰਫ ਲਾ ਸਕਦੇ ਹੋ ਇੱਧਰ ਉਧਰ ਕਰਕੇ, ਤਾਂ ਫੇਰ ਤੁਸੀਂ ਜੋਬ ਵਿੱਚ ਆ ਜਾਓ ਜੇ ਤੁਸੀਂ ਚਾਹੁੰਦੇ ਕਿ ਤੁਹਾਡਾ ਲੱਖ ਰੁਪਇਆ ਹੋਵੇ, ਪਰ ਉਹੀ ਐ ਕਿ ਬਿਜਨਸ ਦੇ ਵਿੱਚ ਫੇਰ ਤੁਹਾਨੂੰ ਹਿਸਾਬ ਨਾਲ ਮਿਹਨਤ ਕਰਨੀ ਪੈਣੀ ਐ ਵੀ ਹਰ ਮਹੀਨੇ ਲੱਖ ਰੁਪਇਆ
ਜੀ-ਜੀ ਇਹ ਤੇ ਹੈ। ਹੁਣ ਇਹਦਾ ਬੰਦਾ ਕਈ ਵਾਰ ਕਹਿੰਦਾ ਕਿ ਮੈਂ ਭਾਵੇ ਥੋੜ੍ਹਾ ਸੰਭਾਲ ਲਵਾ ਆਪਣੇ ਹੀ ਕਰਾਂ ਬਸ, ਕਿ ਮੈਨੂੰ ਆਪਣਾ ਹੁਣ ਐ ਬੰਦਾ ਸੋਚਦਾ ਲੇਕਿਨ ਇਕ ਤਰਾ ਦਾ ਨਵਾਂ ਬਿਜਨ ਸਟਾਰਟ ਕਰਨਾ ਇੱਕ ਸਟੈਂਡਪ, ਬੜਾ ਹੀ ਔਖਾ ਕੰਮ ਹੋ ਗਿਆ, ਇਹਨਾ ਸੌਖਾ ਨੀ ਐ ਪਹਿਲੇ ਹੁਣ ਦੱਸ ਹੁਣ ਉਹ ਚੀਜ਼ ਨੀ ਰਹੀ ਹਰ ਬੰਦਾ ਕੰਪਲੀਟ ਕਰ ਰਿਹਾ ਹਰ ਕੰਪੀਟੀਸ਼ਨ ਖੇਤਰ ਦੇ ਵਿੱਚ ਬੰਦਾ ਸੋਚਦਾ ਵੀ ਜੋ ਵੀ ਕਰਦੇ ਕੁਛ ਚਲੋ ਫਿਕਸ ਤੇ ਆਏਗਾ, ਮਤਲਬ ਬੜਾ ਫਰਕ
ਮਤਲਬ ਫਿਕਸ ਦਾ ਇੱਕ ਹੋ ਜਾਂਦਾ ਕਿ ਮਤਲਬ ਕਿ ਤੁਹਾਨੂੰ ਆਊਗੀ ਹੀ ਸੈਲਰੀ ਓਨਲੀ, ਜਿੰਨਾ ਤੁਹਾਡਾ ਫਿਕਸ ਤੁਹਾਡਾ ਸਟਾਰਟਿੰਗ ਤੁਸੀਂ ਕਰ ਲਿਆ ਜਿੰਨੇ ਪੈਕੇਜ, ਤੁਸੀਂ ਲੱਗ ਗਏ, ਤੇ ਉਹ ਤੁਹਾਡਾ ਐ ਆਉਣਾ ਹੀ ਆਉਣਾ ਵਾ ਇਹ ਹੈ ਨੀ, ਨਹੀਂ ਆਊਗਾ ਹਾਂ ਮਤਲਬ ਕੋਈ ਟਾਰਗੇਟ ਆਪਾ ਨੂੰ ਵੀ ਆ ਜਿੱਥੇ ਤੁਸੀਂ ਚਾਰ ਤੁਸੀਂ ਆਪਦਾ ਟਾਰਗੇਟ ਪੂਰਾ ਕਰੋਗੇ ਤਾਂ ਤੁਹਾਨੂੰ ਪੈਸੇ ਮਿਲਨੇ ਆ, ਅੱਜ-ਕਲ ਜੋਬਾਂ ਵੀ ਤਾਂ ਆਸਾਨ ਨੀ ਹੈਗੀਆਂ,
ਹਾਂਜੀ ਨਾਲੇ ਨਾ ਕਈ ਜਗ੍ਹਾ ਤੇ ਮੈਂ ਦੇਖਿਆ ਨਾ ਜਿਵੇਂ ਲੋਕ ਕਰਵਾ ਲੈਂਦੇ ਨੇ ਮਤਲਬ ਛੋਟੀ ਮੋਟੀ ਕੰਪਨੀਆਂ ਖੋਲੀਆਂ ਨੇ ਤਿੰਨ-ਤਿੰਨ ਚਾਰ-ਚਾਰ ਮਹੀਨੇ, ਤਨਖਾਹ ਦਿੰਦੇ ਬੰਦਿਆਂ ਨੂੰ ਇਹ ਹਾਲਾਤ ਵੀ ਪਏ ਨੇ।
ਹਾਂ-ਹਾਂ ਉਹੀ ਉਹ, ਉਹ ਕ ਲਾਲਾ ਕੰਪਨੀਆਂ ਹੋ ਗਈਆਂ ਨਾ ਜਿਵੇਂ ਮਤਲਬ ਕਿ ਚਾਰ ਮਹੀਨੇ ਜਵਾ, ਕਦੋਂ ਕੰਮ ਕਰਾਓ ਤੇ ਪੈਸੇ ਨਾ ਦੋ, ਇੱਦਾਂ ਦੀ ਕੰਪਨੀ ਵਿੱਚ ਮੇਰੇ ਹਿਸਾਬ ਨਾਲ ਕੰਮ ਨੀ ਕਰਨਾ ਚਾਹੀਦਾ ਤੁਹਾਨੂੰ ਇੱਕ ਭਰੋਸੇਯੋਗ ਕੰਪਨੀ, ਕੰਮ ਕਰਨਾ ਚਾਹੀਦਾ ਜਿਵੇਂ ਕਿ, ਉਹ ਮਲਟੀਨੈਸ਼ਨਲ ਕੰਪਨੀਆਂ ਹੋ ਗਈਆਂ ਜਿਹੜੇ ਕਿ ਤੁਹਾਡੇ ਹਰ ਮਹੀਨੇ ਅਕਾਊਂਟ ਵਿੱਚ ਪੈਸੇ ਤਾਂ ਪਾਉਂਦੀਆਂ ਨੇ ਇਹ ਤਾਂ ਹੈ ਨਹੀਂ ਕੰਮ ਕਰਾ ਕੇ ਪੈਸੇ ਨੀ ਪਾਉਂਦੀਆਂ,
ਦੇਖੋ ਨਾ ਹੁਣ ਜਿਵੇ ਨਵਾਂ ਬੰਦਾ ਆਇਆ, ਕੋਈ ਮਜਬੂਰ ਐ ਉਹਨੂੰ ਨਹੀਂ ਪਤਾ ਹੁੰਦਾ ਬਈ ਕੋਈ ਨਵਾਂ ਬੰਦਾ ਐ ਉਹ ਜਿੱਥੇ ਬ ਬੰਦਾ ਕਹਿੰਦਾ ਇੰਨੇ, ਟੈਮ ਦਿਆਗੇ ਚੱਲ ਕਰ ਲੈ, ਉਹ ਬੰਦਾ ਮਜਬੂਰੀ ਹੇਠ ਕਈ ਵਾਰ ਕਰਦਾ ਹੁਣ ਨਹੀਂ ਪਤਾ ਹੁੰਦਾ ਕਈਆਂ ਨੂੰ ਸ਼ਿਕਾਰ ਹੋ ਜਾਂਦੇ ਨੇ।
ਚਾਰ ਮਹੀਨੇ ਉਹੀ ਚਾਰ ਚਾਰ ਮਹੀਨੇ ਉੱਥੇ ਵਿਚਾਰੇ ਕੰਮ ਵੀ ਕਰਦੇ ਉਦੋਂ ਬਾਅਦ, ਉਹਨਾਂ ਨੂੰ ਕੁਛ ਮਿਲਦਾ ਵੀ ਹੈ ਨੀ ਉੱਥੋਂ, ਤੇ ਉਹ ਫਿਰ ਜ਼ਿਆਦਾ ਹੀ ਹੋ ਜਾਂਦਾ ਉਹਨਾਂ ਲਈ ਫਿਰ ਬਈ ਕਰੇ ਕਿ ਬੰਦਾ ਇੱਕ ਤਾਂ ਆਪਣੀ ਜੇਬ ਵਿੱਚੋਂ ਕਰਾਇਆ। ਜੇ ਉਹ ਬੱਸ ਤੇ ਆਉਂਦਾ ਜਾਂ ਫਿਰ ਕਿਸੇ ਮੋਟਰਸਾਈਕਲ ਸਕੂਟਰ ਮੋਟਰਸਾਈਕਲ ਤੇ ਆਉਂਦਾ ਚਾਰ ਮਹੀਨੇ ਪਹਿਲਾਂ ਹੋ ਆਉਂਦਾ। ਵੀ ਹਾਂ ਮੈਨੂੰ ਕੁਛ ਮਿਲੂਗਾ ਈ ਉਥੋਂ ਮਿਲੂਗਾ ਪਰ ਉਹ ਮਿਲਣ ਦੀ ਜਗ੍ਹਾ ਹੋਰ ਗਵਾ ਆਉਂਦਾ ਉੱਥੇ ਹੋਰ ਕਰਜ਼ਾ ਸਿਰ, ਚੜ੍ਹਾ ਲੈਂਦਾ ਹ
ਬਸ ਅੱਜ ਕੱਲ ਹਾਲਾਤ ਵਿਗੜ ਹੀ ਜਾ ਰਹੇ ਨੇ ਬੰਦਾ, ਨਾਲ ਅੱਜ ਕੱਲ੍ਹ ਪੜ੍ਹਾਈਆਂ ਵੀ ਬੜੀਆਂ ਮਹਿੰਗੀਆਂ ਹੋ ਗਈਆਂ ਬੰਦਾ ਪੜ੍ਹਨ ਜੋਗਾ ਵੀ ਨਹੀਂ ਹੈ। ਮਿਡਲ ਕਲਾਸ ਬੰਦਾ ਤੇ ਅੱਜ ਕੱਲ੍ਹ ਦੇਖੋ। ਹੁਣ ਸਾਡੇ ਜਿਵੇਂ ਆਏ ਸੀ ਭੈਣਜੀ ਦੱਸ ਰਹੇ ਸੀਗੇ ਕਿ ਉਹਨਾਂ ਦੇ ਬੱਚਿਆਂ ਦੀ ਜਿਹੜੀ ਫੀਸ ਉਹੀ ਪੰਦਰਾਂ ਹਜ਼ਾਰ ਮਹੀਨੇ ਦੀ ਹੈਗੀ ਆ ਜੋ ਬੱਚਾ ਚੌਥੀ ਪੜ੍ਹਦਾ ਹੋਏਗਾ ਪੰਦਰਾਂ ਹਜ਼ਾਰ ਰੁਪਏ ਪਰ ਮੰਥ ਫੀਸ ਦੇ ਰਿਹਾ ਬੱਚਾ ਤੇ ਦੇਖ ਲਓ ਹੁਣ ਅਸੀਂ ਕਿੱਥੇ ਆ ਬੱਚੇ ਨੂੰ ਅਸੀਂ ਤਾਂ ਹੀ ਤਾਂ ਅੱਜ ਕੱਲ ਬੱਚੇ ਉਹ ਨਹੀਂ ਰਹੇ। ਅਹ ਪੇਰੈਂਟਸ ਕਹਿੰਦੇ ਇੱਕ ਦੋ ਬੱਚੇ ਕਰ ਲੋ ਬਸ ਇੱਕ ਬੱਚਾ ਪੜਾਉਣਾ ਔਖਾ ਹੋ ਗਿਆ ਜੀ।
ਇੱਕ ਬੱਚਾ ਹੀ ਹੈ
ਪਹਿਲੇ ਤੇ ਪੰਦਰਾਂ ਪੰਦਰਾਂ ਬੱਚੇ ਹੁੰਦੇ ਸੀ।
ਹਾਂ
ਅੱਜ ਕੱਲ੍ਹ ਦੇ ਰਿਸ਼ਤੇ ਨੀ ਰਹੇ ਨਾ ਹੁਣ ਹਿਸਾਬ ਦੇਖੋ ਇੱਕ ਤੁਹਾਡੇ ਕੋਲ ਇੱਕ ਬੱਚਾ ਹੋਏਗਾ ਤੁਸੀਂ ਨਾ ਹੁਣ ਉਹਦੇ ਕੋਈ ਭੈਣ ਹੋਏਗਾ ਨਾ ਭਰਾ ਹੋਏਗਾ ਹੁਣ ਅਸਲ ਚਾਚੇ ਤਾਏ ਦਾ ਨਾਮ ਨਹੀਂ ਹੋਣਾ ਕਿੱਥੇ ਮਾਸੀਆਂ ਤਾਂਈਆਂ ਕਿੱਥੇ ਹੋਣੀਆਂ ਨੇ ਬਸ ਇੱਕੋ ਇੱਕੋ ਬੱਚਾ ਹੋਏਗਾ। ਬੜਾ ਸਮਾਂ ਬਦਲਦਾ ਜਾ ਰਿਹਾ ਚੀਜ਼ਾਂ ਨੂੰ ਵੇਖ ਕੇ ਦੇਖੀਏ ਤਾਂ
ਉਹ ਤਾਂ ਹੈ ਹੀ ਵੀਰੇ ਸਹੀ ਕਹਿ ਰਹੇ। ੇ ਗਿਆ ਵਾਹ ਵੀਰੇ ਵਿਆਹ ਵਾਲਾ ਟੋਪਿਕ ਤਾਂ ਬਹੁਤ ਹੀ ਉਹ ਮਤਲਬ ਅੱਜ ਕੱਲ ਤਾਂ ਕਿਸੇ ਕਿਸੇ ਦਾ ਨਾ ਮੁੰਡਿਆਂ ਦਾ ਸਮਂਝ ਆਉਂਦਾ ਕੁੜੀਆਂ ਨੂੰ ਨਾ ਕੁੜੀਆਂ ਨੂੰ ਮੁੰਡਿਆਂ ਦਾ ਸਮਂਝ ਆਉਂਦਾ। ਬਸ ਵਿਆਹ ਤੋਂ ਦੋ ਤਿੰਨ ਮਹੀਨਿਆਂ ਬਾਅਦ ਹੀ ਤੁਸੀਂ ਦੇਖੋਗੇੇ ਤਾਂ ਉਹਨਾਂ ਦਾ ਇੱਕ ਮੇਰਾ ਆਹ ਹੋ ਗਿਆ ਜੀ ਆਹ
ਹਾਂਜੀ, ਹਾਂਜੀ ਚੀਜ਼ਾਂ ਬੜੀਆਂ ਔਖੀਆਂ ਹੋ ਗਈਆਂ ਨੇ। ਨਾਲੇ ਅੱਜ ਕੱਲ੍ਹ ਨਾ ਉਹ ਬਸ ਜਿਵੇਂ ਨੇ ਕੀ ਫੋਨਾਂ ਨੇ ਖ਼ਰਾਬ ਕਰਤੇ ਬੰਦੇ। ਬੀ ਅੱਜ ਕੱਲ੍ਹ ਬੰਦੇ ਦੀ ਸੋਚ ਬੜੀ ਬਦਲ ਗਈ ਹੈ। ਅੱਜ ਕੱਲ ਬੜਾ ਬੜੇ ਹੀ ਹਾਲਾਤ ਐਵੇਂ ਹੋ ਗਏ ਨੇ ਬੰਦਾ ਸੋਚਦਾ ਬੜਾ ਕੁੱਛ ਖੈਰ ਚਲੋ ਜੋ ਹੈ ਸੋ ਹੈ ਚੱਲਦਾ ਰਹਿੰਦਾ ਇਹ ਤੇ ਜੀ ਬਸ ਅਸੀਂ ਆਪਣੇ ਆਪਣੇ ਉੱਪਰ ਧਿਆਨ ਦੇਈ ਬਸ ਆਪਣੀ ਸਿਹਤ ਉੱਪਰ ਰੱਖੀਏ ਧਿਆਨ ਜਿਵੇਂ ਆਪਣੇ ਬੱਚਿਆਂ ਤੇ ਬਚਾਉਣ ਦੀ ਬੜੀ ਦੁਨੀਆਂ ਵੱਲ ਦੇਖਾਂਗੇ ਤੇ ਬੜਾ ਕੁੱਝ ਹੈ ਜੀ। ਬੜਾ ਔਖਾ ਹੋ ਜਾਂਦਾ ਹੈ ਸਰਵਾਈਵ ਕਰਨਾ ਹੈ ਨਾ।
ਹਾਂਜੀ ਬਹੁਤ ਔਖਾ ਹੁੰਦਾ ਹੈ ਅੱਜ ਦੀ ਡੇਟ ਚ ਜ਼ਿਆਦਾ ਹੀ ਔਖਾ ਮਤਲਬ ਕੀ ਰਹਿਣਾ ਸਹਿਣਾ ਬਹੁਤ ਔਖਾ ਹੋ ਗਿਆ।
ਬਿਲਕੁੱਲ ਜੀ ਬਿਲਕੁੱਲ ਬੜੇ ਹੀ ਹਾਲਾਤ ਹਾਲਾਤ ਬੜੇ ਹੀ ਜ਼ਿਆਦਾ ਮਤਲਬ ਮਾੜੇ ਹੋਈ ਜਾ ਰਹੇ ਨੇ ਨਾਲੇ ਮਹਿੰਗਾਈ ਹੋ ਗਈ ਹੋਰ ਅੱਜ ਕੱਲ੍ਹ ਕਰਪਸ਼ਨ ਵੀ ਬੜਾ ਫੈਲਿਆ ਹੋਇਆ ਜੀ ਬੰਦਾ ਕਿੱਥੇ ਕਿੱਥੇ ਦੇਖੇ ਹਰ ਜਗ੍ਹਾ ਤੇ ਕਿੱਥੇ ਨਾ ਕਿੱਥੇ ਬੰਦਾ ਮਤਲਬ ਮਜ਼ਬੂਰੀ ਚ ਫਸ ਜਾਂਦਾਂ ਹੈ ਨਾ
ਹਾਂਜੀ ਉਹ ਤਾਂ ਹੈ ਈ ਆ ਜੀ।
ਚਲੋ ਜੀ ਠੀਕ ਹੈ ਜੀ, ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੇ ਤੁਸੀਂ ਹੁਣ ਹਾਂਜੀ ਬੜੀਆਂ ਚੰਗੀਆਂ ਗੱਲਾਂ ਤੁਸੀਂ ਦੱਸੀਆਂ, ਸਿੱਖਣ ਨੂੰ ਵੀ ਬੜਾ ਕੁੱਛ ਮਿਲਦਾ ਰਿਹਾ। ਤੇ ਕੋਈ ਨੀ ਸਮਾਂ ਲੱਗੇਗਾ ਤੁਹਾਡੇ ਨਾਲ ਹੋਰ ਗੱਲ ਕਰਾਂਗੇ ਤੇ, ਬਾਕੀ ਸਮੇਂ ਆਪਣਾ ਖਿਆਲ ਰੱਖੋ ਜੀ। ਪਾਣੀ- ਪੂਣੀ ਪੀਂਦੇ ਰਿਹਾ ਕਰੋ, ਹਾਲਾਤ ਗਰਮੀਂ ਬੜੀ ਹੈ ਨਾ। ਹਾਂਜੀ ਚਲੋ ਠੀਕ ਹੈ ਜੀ, ਚੰਗਾ ਜੀ, ਸਤਿ ਸ੍ਰੀ ਅਕਾਲ ਜੀ।